ਸਤਿ ਸ਼੍ਰੀ ਅਕਾਲ।
ਸਤੀ ਸਤ ਸ਼੍ਰੀ ਅਕਾਲ। ਮੈਂ ਲਗਾਈ ਜਾਈ ਸੀ ਲਾਗੇ ਨ ਰਿਹਾ ਸੀ ਕਲ ਤੁਹਾਨੂੰ
ਅੱਛਾ।
ਆਹੋ। ਫਿਰ ਲੱਗ ਗਿਆ ਹੁਣ।
ਹਮ। ਹੋਰ। ਕਿਸ ਤਰ੍ਹਾਂ ਤੁਹਾਡੇ ਪਲਾਂਟ ਆ ਜਿਹੜੇ ਲੈ ਕੇ ਗਏ ਸੀ ਠੀਕ ਰਹੇ।
ਹਾਂ ਵਧੀਆ ਏ ਤੇ ਉਹ ਪਾਣੀ ਘੱਟ ਪਾਈਦਾ ਨਾ ਇਹਨਾਂ ਨੂੰ।
ਕਿੰਨਾਂ ਨੂੰ
ਆਹ ਜਿਹੜੇ ਜੈਟ ਪਲਾਂਟ ਆ ਤੇ ਨਹੀਂ ਆ ਦੂਜੇ।
ਕਿਹੜੇ ਵਾਲੇ। ਦੂਸਰੇ ਜਿਹੜੇ ਅਡੇਨੀਅਮ ਜਿਹੜੇ ਹੈਗੇ ਹਾਂ ਹਾਂ ਹਾਂ। ਹਾਂਜੀ ਘੱਟ ਪੈਣਾ ਉਹਨੂੰ।
ਹਾਂ ਉਹੀ ਜ਼ਿਆਦਾ ਪਾ ਰਹੇ ਸੀ ਤੇ ਮੈਂ ਹਟਾਇਆ ਫਿਰ ਮੈਂ ਕਿਹਾ ਇਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਆ। ਕੀਤੇ ਫਿਰ ਤੇ ਅਜੇ ਤੱਕ ਤੇ ਹਰੇ ਹੀ ਆ ਤੇ ਉਹ ਵਾਲਾ ਵੀ ਹੁਣ ਇੱਕ ਕਲੀ ਬਣੀ ਆ ਫੁਲ ਖਿਲੂਗਾ।
ਅੱਛਾ ਤੇ ਕਿ ਗਮਲੇ ਚ ਲਗਾਇਆ ਵਾ।
ਹਾਂ ਗਮਲੇ ਚ ਹੀ ਲਗਾਏ ਡੱਬੇ ਚ ਲਗਾ ਦਿੱਤੇ ਸਟੀਲ ਦੇ ਭਾਂਡੇ ਪਏ ਸੀ ਦੋ, ਉਹਦੇ ਚ ਲਗਾ ਦਿੱਤਾ ਤੇ ਮੈਂ ਕਿਹਾ ਚਲ ਸ਼ੋਰ ਉਗੀ ਨਾ ਨਾਲੇ ਭਾਂਡਿਆਂ ਦੇ ਵਿੱਚ ਚੋਰ ਤੇ ਚੌਕ ਕੇ ਅੰਦਰ ੳਂਦਰ ਵੀ ਰੱਖ ਸਕਦੇ ਹਾਂ।
ਹੂੰ ਹੂੰ ਓਤੇ ਹੈ।
ਹਾਂ ਬਾਕੀ ਉਹ ਜਿਹੜੇ ਦੂਸਰੇ ਹੀਰਾ ਕੀ ਰੁਕੀ ਵਾਲੇ ਜੇ ਲਾਉਣੇ ਆ ਤੇ ਉਹ ਮੈਂ ਅਪਰਾਜਿਤਾ ਦੇ ਕੱਢੇ
ਹਾਂ।
ਤੇ ਉਹ ਡੋਗੀ ਸਾਡੇ ਨੇ ਪੈਰ ਮਾਰ ਮਾਰ ਕੇ ਲੱਗਦਾ ਸਾਰੇ ਬੀ ਹਟਾ ਦਿੱ ਤੇ ਨੇ ਸੜੇ ਨੇ।
ਮੈਂ ਵੀ ਦੇਖਣਾ ਮੈਂ ਵੀ ਰੋਜ਼ ਸੋ ਆ ਕਿ ਲਗਾਉਣਾ ਮਿਰਚੀ ਦੇ ਬੀਜ ਲਗਾਉਣੇ ਮਿਰਚ ਲਗਾਉਣੇ ਜਾ ਕੇ ਕੱਲ ਗਮਲਾ ਵਿ ਖਾਲੀ ਕਰਕੇ ਆਈ ਆਂ ਉਹ ਘਾਹ ਘੂ ਦੇ ਫ
ੳਗਾਏ ਆ ਤੇ ਉਹ ਮੈਨੂੰ ਲੱਗਦਾ ਉੱਘੇ ਹੀ ਨੀ ਆ ਪਤਾ ਨੀ ਲੱਗਦਾ ਸੀਜਨ ਨੀ ਲੱਗਦਾ ਸਹੀ।
ਅੱਛਾ।
ਪਤਾ ਨੀ ਉਹ ਠੰਢ ਚ ਹੁੰਦੀਆਂ ਕਿ ਗਰਮੀ ਚ ਹੁੰਦੀਆਂ ਲਾ ਦਿੱ ਹਾਂ।
ਹਾ। ਹੁਣ ਮੈਸੇਜ ਕਰਨ ਦੀ ਏ ਡੋਰੀਮੋਨ
ਅੱਛਾ।
ਬਸ ਮਾਮੀ ਘਰ ਆਈ ਆ।
ਅੱਛਾ ਤਾਈਓ। ਤਾਈੳ ਨੀ ਤੇਰਾ ਚੁੱਕਿਆ
ਹਾਂ। ਹੂੰ ਤੁਸੀਂ ਨਾ ਕਦੋਂ ਜਾਣਾ ਵਾਪਸ।
ਆਹੋ। ਅੱਛਾ।
ਵੇਖੋ ਕੀ ਕਰਦੀ। ਉਈ ਮੈਂ ਕਹਿੰਦੀ ਮੈਂ ਮੈਸਜ ਟੰਗਡੀ ਟਿੱਗਦੀ ਨੀ ਹੈਗੀ ਨਾ। ਹਾਂ। ਛੁੱਟੀ ਉਹਦੇ ਕਰੇ ਨੀ
ਹਾਂ। ਆਹੋ ਜੀਅ ਨੀ ਲੱਗਣ ਦਿਆ ਹੋਨਾ ਇੰਨੇ ਦਿਨ ਕੱਠੇ ਕੱਠੇ ਰਹੇ।
ਹੂੰ - ਹੂੰ।
ਤਹੀਂੳ ਕਰਕੇ।
ਥੱਲੇ ਦਾ ਹੂੰ ੳਹ ਤੇ ਹੈ। ਓਏ। ਅਜ ਉੱਥੇ ਬਾਹਰ ਆਇਆ ਸੀ। ਉਹ ਕਰਨ ਵਾਲਾ ਇੱਕ ਢੇਲੇ ਚ ਕੱਪੜੇ ਲੈ ਕੇ ਆਏ ਸੀ ਵੇਚਣ ਵਾਸਤੇ ਬਹੁਤ ਸੋਹਣੇ ਹੀ।
ਹੈਲੋ
ਹੂੰ
ਪੀ ਲੈਂਦੇ ਆ ਫੇਰ
ਇੱਕ ਮਿੰਟ ਉਹਨੂੰ ਪੁੱਛ ਮੈਂ ਅੱਛਾ ਕੋਈ ਨੀ ਏਦਾਂ ਹੀ ਕੀਤਾ ਸੀ। ਉਹ ਕਹਿਣ ਦੀ ਕੀ ਆ ਦੱਸੋ ਕਰਕੇ ਕੀ। ਬਸ ਮੈਂ ਨਹੀਂ ਕੁਛ ਨੀ ਇਸ ਤਰ੍ਹਾਂ ਹੀ ਕੀਤਾ ਸੀ ਕੱਲ ਜਾਣਾ ਹੁਣ ਵਾਪਸੀ ਨੇੇ
ਅੱਛਾ।
ਹਾਂ। ਤੇ ਫਿਰ ਉਥੇ ਕੀ ਗੱਲ ਹੋਣੀ ਮਾਮੀਆਂ ਦੇ ਨਾਲ ਹਾਂ। ਹੂੰ ਉਥੇ ਰਹਿੰਦੀ ਤੇ ਫੇਰ ਉਗਾਉਂਦੀ ਵੀ। ਹਾਂ - ਹੂੰ
ਕੀ ਖਰੀਦਿਆ ਫਿਰ
ਖਰੀਦਿਆ, ਕਿ ਲੈ ਕੇ ਹਾਂ ਬਹੁਤ ਸਾਰਾ ਕੁਛ ਲੈ ਕੇ ਆਏ ਸੀ, ਕੁੜਤੀਆਂ ਹੀ। ਨਾਇਟੀਆਂ ਔਰ ਪ ਏ ਲੋਵਰ ਜੇ ਲੋਵਰ ਸੀ, ਦੂਜੇ ਦੂਜੇ ਪਜਾਮੇ ਥੱਲੇ ਪਾਉਣ ਵਾਲੇ, ਕੋਟਨ ਦੇ ਤੇ ਸਿਲਕੀ ਵਾਲੇ।
ਅੱਛਾ,
ਹੂ, ਕੱਪੜੇ, ਭਾਵੇਂ ਮਤਲਬ ਠੀਕ ਸੀ। ਘਰ ਪਾਉਣ ਨੂੰ, ਮਤਲਬ ਉਹਨਾ ਮਤਲਬ ਚੰਗਾ ਵੀ ਨਹੀਂ ਸੀ ਲੱਗਣ ਡ ਹੀ ਕੱਪੜੇ।
ਅੱਛਾ,
ਮਤਲਬ ਕੁਛ ਨਾ ਕੁਛ ਨਾ, ਡਿਫੈਕਟ ਜੇਯਾ ਸੀ ਉਹਨਾਂ ਵਿੱਚ ਖ਼ਰਾਬੀ ਸੀ ਕੁਛ ਨਾ ਕੁਛ, ਹੂ ਬਾਕੀ ਜਿਹੜੀਆਂ ਨਾਇਟ ਹਾਂ, ਉਹ ਨਾ, ਕੁਛ ਕੁਛ ਪ੍ਰਿੰਟ ਮਤਲਬ ਕਿ ਇਹਦਾ ਕੁਛ ਖਰਾਬ ਸੀ ਕਿਸੇ ਦਾ ਸਿਲਾਈ ਥੋੜੀ ਸੀ ਖ਼ਰਾਬ ਸੀ, ਇਸ ਤਰ੍ਹਾਂ, ਹੂੰ। ਹਾਂ ਇਸ ਤਰ੍ਹਾਂ ਹੀ ਕਰਕੇ ਤੇ ਈ ਵੇਖਿਆ, ਤੇ ਫਿਰ ਚੁੰਨੀ ਸੋਚਾਈ ਲਈਏ। ਫੇਰ ਇਹ ਕਹਿੰਦੇ, ਕਿ ਬਾਹਰੋਂ ਮਿਲ ਜਾਣੀਆਂ ਵਧੀਆ ਨਾਲੇ ਦੁਕਾਨ ਦੀਆਂ ਠੀਕ ਰਹੇ ਗੀਆਂ। ਔ ਥੋਂ ਲਓ, ਇਥੋਂ ਦੀ ਕੀ ਲੈਣੀ। ਫੇਰ ਰੇਟ ਵੀ ਘਟ ਘੁੱਟ ਕਰਨ ਡਿਆ ਸੀ। ਤੇ ਤਾਂ ਹੂੰ,
ਉਹ ਜਿਹੜੀ ਚੁੰਨੀ ਲਈ, ਠੀਕ ਸੀਗੀ, ਉਹ ਵਾਈਟ ਵਾਲੀ। ਚੁੰਨੀ ਲਈ ਏ ਜਿਹੜੀ, ਠੀਕ ਰਹੀ ਉਹ
ਹਾਂਜੀ, ਠੀਕ ਰਹੀ, ਨਹੀਂ ਨਹੀਂ ਲਈ ਸੀ ਇੱਕ। ਖੁਦ ਹੀ ਮੈਂ ਗੁਰਦੁਆਰੇ ਗਈ ਸੀ, ਜਦੋਂ ਸਾਨੂੰ ਗੁਰਪੁਰਬ ਸੀ, ਤੇ ਫਿਰ ਪਾਈ ਸੀ। ਕੱਚੀ ਲੱਸੀ ਵਾਲੇ, ਹਾਂਜੀ।
ਅੱਛਾ,
ਉਦੋਂ ਔ ਲੈ ਕੇ ਗਈ ਸੀ ਉਈ, ਠੀਕ ਸੀ, ਹੂੰ। ਤੇ ਉਹੀ ਬੱਚੇ ਲੋਕ ਪਿੱਛੇ ਪੈ ਜਾਂਦੇ ਆ, ਸਾਡੇ ਸਾਈਜ਼ ਦਾ ਹੈਗਾ, ਸਾਡੇ ਸਾਈਜ਼ ਦਾ ਹੈਗਾ, ਪਹਿਲਾਂ ਪੁੱਛਣ ਲੱਗ ਜੂਗੇ। ਹਾਂ ਸਾਡੇ ਸਾਈਜ਼ ਦਾ ਨੀ, ਵੱਡੇ ਲਾਉਂਦਾ ਵਾ ਕਰਕੇ ਫਿਰ ਪਿੱਛੇ ਹਟੂ। ਹੋਰ ਵੀ ਆਉਂਦੇ, ਕਿੰਨਾ ਕੁਝ ਸਮਾਨ ਆਉਂਦਾ ਵਾ, ਚੱਪਲਾਂ। ਤੇ ਹੋਰ ਵੀ ਕਿੰਨਾ ਕੁਛ, ਕੱਪੜੇ ਕੁਪੜੇ, ਉਹ ਸਿੱਧਾ ਤੇ ਸਿੱਧਾ ਹੀ ਲੰਘ ਜਾਂਦੇ, ਸਾਡਾ ਇੱਧਰ ਲਾਈਨ ਲ ਪੈ ਜਾਂਦੀ ਕਰਕੇ ਤੇ ਉੱਧਰ ਆਉਂਦੇ ਹੀ ਨਹੀਂ।
ਅੱਛਾ
ਹੂ, ਗਲੀ ਗਾਂਹ ਲੰਘਣ ਦੇ।
ਮ ਵੀ ਇੱਕ ਵਾਰੀ ਉਧਰ ਨੂੰ ਗਈ, ਤੇ ਦੇਖਿਆ ਸੂਟਾਂ ਵਾਲਾ ਭਾਈ ਨੰਘਣ ਡਿਆ ਗਲੀ ਚ ਤੇ ਤੇ ਉਹ ਮੈਂ ਇਹ ਬਗਲ ਚ ਰਹਿੰਦੀ ਨਾ ਉਹਦੀ ਕੁੜੀ ਆ, ਤੇ ਉਹਨੂੰ ਮੈਂ ਕਿਹਾ ਇਹ ਸੂਟਾਂ ਵਾਲਾ ਭਾਈ ਆਉਂਦਾ, ਕਹਿੰਦੀ ਆਹ ਬਥੇਰੇ ਆਉਂਦੇ, ਕਹਿੰਦੀ। ਮੈਂ ਕਿਹਾ ਲੇ ਉਦਾਂ ਕਦੀ ਵੇਖਿਆ ਨੀ ਸਾਡੇ ਕੋਲੇ ਪਾਸੇ ਔਦੀ, ਗਲੀਆਂ ਚ ਘੁੰਮ -ਘਮ ਕੇ ਚਲ ਜਾਂਦੇ ਆ।
ਅੱਛਾ!
ਬਾਹਰ, ਮਤਲਬ ਵਿੱਚੋਂ ਵਿੱਚੋਂ ਪਿੰਡ ਦੇ ਗਲੀਆਂ ਦੇ ਵਿੱਚ। ਵਿੱਚ ਨਿਕਲ ਕੇ ਚੱਲੇ ਜਾਂਦੇ, ਤੇ ਬਾਹਰ ਰੋਡ ਸਾਡੀ ਬਾਹਰ ਪਾਸਾ ਪੈ ਜਾਂਦਾ ਨਾ ਫਿਰ।
ਹਾਂ ਹਾਂ ਉੱਧਰ ਘੱਟ ਆ, ਹੂ ਉਹੀ ਨਾ, ਇਨਾ ਫੇਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਣਾ ਨਾ, ਤਾਂ ਕਰਕੇ।
ਹਾਂ ਉਹੀ ਆ, ਫਿਰ ਚੜਾਈ ਪੈ ਜਾਂਦੀ ਏ।
ਸਾਡੇ ਇੱਧਰ ਵੀ ਤਾਂ ਕਰਕੇ ਨਹੀਂ ਆਉਂਦੇ, ਕਿ ਸਾਡੀ ਲਾਸਟ ਲਾਈਨ ਆ, ਆਖਰੀ ਆਖਰੀ ਲਾਈਨ ਆ। ਤੇ ਫੇਰ ਤਾਂ ਕਰਕੇ ਨੀ ਆਉਂਦੇ, ਕਿ ਅੱਗੇ ਪਤਾ ਨੀ ਰਾਹ ਹੈਗਾ ਵੀ ਆ ਕਿ ਨਹੀਂ ਆ, ਫਿਰ ਘੁੰਮ ਕੇ ਜਾਣਾ ਪਊ। ਤਾਂ ਕਰਕੇ ਸਿੱਧੇ- ਸਿੱਧੇ ਨਿਕਲ ਜਾਂਦੇ, ਹੂ। ਇਹਨਾ ਉਹੀ ਫੇਰ! ਉਹ ਕੱਲ ਗਏ ਹੀ ਸੀ, ਇੱਧਰ ਲੱਗੇ ਹੋਏ ਸੀ, ਚੜੀਆਂ ਮਿਲਾਂ ਮਿਲਾਂ ਲਗਾਈਆਂ ਹੋਈਆਂ ਸੀ ਸਭਣੇ।
ਹੂ
ਫੇਰ ਉੱਥੇ, ਹਮ ਉੱਥੇ ਫੇਰ ਗਏ। ਤੇ ਉਹੀ ਫੇਰ ਕਹਿੰਦੇ ਕੀ -ਕੀ ਖਾਣਾ ਕਰਕੇ। ਤੇ ਅਸੀਂ ਕਿਹਾ ਬਾਹਰ ਦਾ ਤੇ ਕੁਛ ਨੀ ਖਾਣਾ ਜੇ ਘਰੇ ਕੁਛ ਬਣ ਜਾਏਗਾ ਤੇ ਫੇਰ ਉਹ ਠੀਕ ਆ। ਫਿਰ ੳਹੀ ਕਹਿੰਦੇ ਠੀਕ ਏ ਆਪਣੇ -ਆਪਣੇ ਘਰੋਂ ਫੇਰ ਕੁਛ ਨਾ ਕੁਛ ਬਣਾ ਕੇ ਲਿਆਓ। ਹਾਂ ਇਸ ਤਰਾਂ ਕੁਛ ਨਾ ਕੁਛ ਕੁ ਸਭ ਨੇ ਇਕੱਠਾ ਕੀਤਾ ਲੈ ਕੇ ਗਏ ਫੇਰ ਕੁਛ ਕੋਈ ਕੁਛ ਲੈ ਆਇਆ ਕੋਈ ਕੁਛ ਲੈ ਆਇਆ? ਉਹੀ ਕਰਦਾ ਕਿ ਚਲੋ ਉਹ ਵੀਡੀਓ ਬਣਾਉਂਦੇ ਆ। ਕਹਿੰਦੇ ਕਿ ਜਿਹੜਾ ਕੋਈ- ਕੋਈ ਸਮਾਨ ਮੇਕਅਪ ਦਾ ਕੁਛ- ਕੁਛ ਲੈ ਕੇ ਆਇਓ ਕਰਕੇ, ਤੇ ਮੈਂ ਕਹਿਲ ਚ ਹਮ ਮੈਂ ਕਲਚਰ ਲੈ ਗਈ ਸੀ ਫਿਰ ਇੱਕ ਜਾਣੀ ਨੇਲਪੈਂਟ ਲੈ ਕੇ ਆ ਗਈ। ਇੱਕ ਜਾਣੀ, ਹਾਂ ਇੱਕ ਜਾਣੀ ਕਲਿੱਪ ਦੇ ਲੈ ਕੇ ਆ ਗਈ ਸੀ। ਔਰ, ਇੱਕ ਜਾਣੀ ਉਹ ਜਿਹੜੀਆਂ ਪੰਜ -ਪੰਜ ਵਾਲੀਆਂ ਕਰੀਮਾਂ ਹੁੰਦੀਆਂ ਉਹ ਲੈ ਕੇ ਆ ਗਈ।
ਅੱਛਾ
ਇਸ ਤਰਾਂ ਕਰਕੇ, ਚਲੋ ਵੀਡੀੳ ਬਣਾਉਣੀ ਜਾਂ ਕੁਛ ਵੀ ਰਹੇ।
ਹਾਂ ਆਹ‌
ਆਹ ਕੋਈ ਕਹਿੰਦੇ ਆ ਜ਼ਿਆਦਾ ਕੁੱਛ ਨੀਂ ਤੇ ਸਬਜ਼ੀਆਂ ਲੈ ਆਉਨੇ ਆ ਫੇਰ ਕੋਈ ਪਿਆਜ ਲੈ ਆੳ, ਕੋਈ ਲਸਣ ਲਿਆਓ, ਕੋਈ ਅਦਰਕ ਲੈ ਉਹਦਾ ਵੀ ਮਦਾ ਕਿੰਨੀਆਂ ਹੀ ਲੋਕਾਂ ਦੀ ਬਣਾਈਆਂ ਹੋਈਆਂ ਵਾ। ਇਸ ਤਰਾ ਵੀਡੀਓ, ਆਹ ਕੋਈ ਭਾਂਡੇ ਕੋਈ ਭਾਂਡੇ ਦਾ ਕਰਨ ਦਿਆ ਕੋਈ ਚਮਚ ਲੈ ਕੇ ਆਇਆ ਕੋਈ ਪਲੇਟ ਕੋਈ ਗਲਾਸ ਕੋਈ ਕੌਲੀ, ਫੇਰ ਸਬਜ਼ੀਆਂ ਦਾ ਕਰਨ ਦੇ ਫਲਾਂ ਦਾ ਕਰਨ ਦੇ। ਹਾਂ ਉਹਨਾਂ ਨੂੰ ਬਸ ਇੱਕ ਹੋ ਟੋਪਿਕ ਚਾਹੀਦਾ ਹੁੰਦਾ ਕਰਨ ਦਾ ਚਾਲੂ ਹੋ ਜਾਂਦੇ ਬਸ ਹਮ, ਨਹੀਂ ਨਾ, ਫੇਰ ਉਹੀ ਚੱਲ ਹੋ ਜਾਂਦੇ ਤਾਂ ਕੁਛ ਨਾ ਕੁਛ ਚਾਲੂ। ਇੱਕ ਜਾਣਾ ਪਤਾ ਨੀ ਕੀ- ਕੀ ਭੇੜ ਚੱਲ ਜਿਹੀ ਆ। ਭੇੜ ਚਾਲ ਈ ਇੱਕ ਵਾਰੀ ਜੋ ਚਾਲੂ ਹੁੰਦਾ ਬਸ ਮਗਰੇ- ਮਗਰ ਸਾਰੇ ਉਹ ਚੱਲੂ ਜਾਂਦੇ ਉਸਦੇ ਚ ਹੀ। ਇੱਕ ਨੇ ਕੋਈ ਵੀਡੀਓ ਬਣਾ ਲਈ ਬਸ ਸਾਨੂੰ
ਹੋਈ ਨਾ
ਹਮ, ਮੇਰੀ ਕੁੜੀ ਵੀ ਪਿੱਛੇ ਬਈ ਹੋਈ ਸੀ ਚਲੋ ਨਾ ਕਰਦੀ। ਬਹੁਤ ਦਿਨ ਹੋ ਗਏ ਵੀਡੀਓ ਨੀ ਬਣਾਈ ਇੱਕ ਹਲੀ ਵੀਡੀਓ ਬਣਾਈ। ਛੋਟੇ ਤੋਂ ਵੱਡੇ ਵਾਲੀ ਜਿਹੜੀ, ਦਿਖਾਉਂਦੇ ਆ ਕੱਪੜੇ ਚ ਲਾਪੇਟ ਕੇ। ਉਹੀ ਬੋਲਿਆ ਮੈਂ ਕਿਹਾ ਚੱਲ ਠੀਕ ਬਣਾ ਲਾਂਗੇ ਟਾਈਮ ਹੀ ਨੀ ਲੱਗਣ ਦਿਆਂ ਬਣਾਉਣ ਦਾ।
ਅੱਛਾ
ਹੁਣ, ਹਾਂ ਹੁਣ ਸਕੂਲ ਤੋਂ ਆਏਗੀ। ਸਕੂਲ ਤੋਂ ਆ ਕੇ ਨੇ ਬਸ, ਪਏ ਰਹਿਣਾ ਹੁਣ ਉੱਠਣਾ ਨਹੀਂ। ਫਿਰ ਟਿਊਸ਼ਨ ਜਾਣ ਲਗੇ ਉੱਠ ਕੇ ਫਿਰ ਟਿਊਸ਼ਨ ਚੱਲ ਜਾਣਾ, ਵਿੱਚ -ਵਿਚ ਲਾਈਟ ਗੋਲ ਹੋ ਜਾਂਦੀ ਸੀ। ਸਿਆਪਾ ਉਹੀ ਲੱਗਿਆ ਹੋਇਆ ਅਸੀ ਕਹਿੰਦੇ ਐਤਵਾਰ ਨੂੰ ਬਣਾਇਓ ਘਰ ਰਹੋਗੇ ਜਦੋ ਖਾਲੀ ਘਰੇ ਵੀ ਤਾਂ ਰਹਿਣਾ ਚਾਹੀਦਾ ਸਹੀ ਆ। ਹਾਂ, ਇੱਕ ਬੱਤੀ ਸਾਡੀ ਇਹਨਾਂ ਦਿਮਾਗ ਖਰਾਬ ਕਰਦੀ ਆ। ਰੋਜ਼ ਦਾ ਇਹਦਾ ਜਾਣ ਦਾ ਵਸ ਰਹਿੰਦਾ ਰੋਜ਼ ਹੀ ਕੱਟ ਜਾਂਦੀ ਆ।
ਗਰਮੀਆਂ ਚ ਫੇਰ ਜ਼ਿਆਦਾ ਹੀ ਹੁੰਦੀ ਨਾ ਖਰਾਬ। ਏਸੀ ਏਸੀ ਚਲਦੇ ਲੋਕਾਂ ਦੇ ਉਹ ਲੋੜ ਲੈਂਦੀ ਨੀ ਆ।
ਹੂੰ ਹੂੰ,
ਕੱਟ ਦਿੰਦੇ ਆ ਫਿਰ ਕਦੀ ਕਿਤੋਂ ਖ਼ਰਾਬੀ ਆ ਗਈ, ਕਦੀ ਕਿਤੋਂ ਆ ਗਈ।
ਹੂੰ, ਉਹੀ ਨਾ
ਠੰਡ ਤੇ ਵੇਖ ਨੀ ਠੰਡ ਤੇ ਇਕ ਦਮ ਠੀਕ ਰਹਿੰਦੀ ਹੈ।
ਹਾਂ ਹੂੰ ਹੂੰ, ਗਰਮੀਆਂ ਚ ਬਰਸਾਤਾਂ ਚ ਸਭ ਸਹੀ ਬਸ।
ਹਾਂ ਬਰਸਾਤ ਚ ਤੇ ਚਲੋ ਹਨੇਰੀ ਨੂਰੀ ਨਾ ਕੱਟ ਦਿੰਦੇ ਡਰਨ ਦੇ ਚਲਦੇ। ਧਾਰ ਤੁਰ ਕੋਈ ਟੁੱਟੱਟ ਨਾ ਜਾਵੇ ਤਾਂ ਕਰਕੇ।
ਹਾਂ ਹਾਂ ਹਾਂ, ਹੂੰ
ਰਹਿਵੇਂ ਜਿੱਦਾਂ ਕੱਟਣੀ ਤੇ ਦਾਂ ਤੇ ਬੇਕਾਰ ਨਾ।
ਹੂੰ। ਉਹ ਤੇ ਹੈ।
ਅਭੀ ਹੈਗੀ।
ਹਾਂ। ਇਹ ਤਾਂ ਦਿੱਕਤ ਹੋ ਸਕਦੀ ਆ ਕੱਟਦੇ ਨੀ ਥੋੜੇ- ਥੋੜੇ ਦੇਰ ਵਾਸਤੇ। ਕਦੀ ਪੰਜ ਮਿੰਟ ਕੱਟ ਨੀ ਹੈਗਾ। ਟ ਕਟਦੀ ਜੇ ਜ ਆਪਾਂ ਖਰਾਬੀ ਹੋਈ ਤੇ ਫਿਰ ਰਾਤ- ਰਾਤ ਕੱਟੀ ਰਹਿੰਦੀ ਆ ਫਿਰ।
ਹਾਂ। ਸਾਡੇ ਵੀ ਕੱਟਦੇ ਆ, ਪਰ ਉਹ ਇਨਵੇਟਰ ਹੈਗਾ ਕਰਕੇ ਚਲੋ ਚੱਲਦਾ ਰਹਿੰਦਾ ਵਾ ਪੱਖਾ, ਕੁੱਲ।
ਠੀਕ ਹੈ ਨਾ ਮੈਂ ਰੱਖਦੀ ਹਾਂ ਫੇਰ ਲਉਂਗੀ ਤੁਹਾਨੂੰ। ਹਮ ਸੋ ਜਾਏਗੀ।